ਹੈਲੋ।
ਹੈਲੋ।
ਹੈਲੋ।
ਹਾਂਜੀ ਕਿਵੇਂ ਹੋ
ਹੈਲੋ
ਹਾਂਜੀ ਕਿਵੇਂ ਹੋ ਹੈਲੋ
ਹੈਲੋ
ਹੈਲੋ, ਹਾਂਜੀ ਕਿਵੇਂ ਹੋ ਹੈਲੋ, ਹਾਂਜੀ- ਹਾਂਜੀ ਆ ਰਹੀ ਹੈ, ਕਿਵੇਂ ਹੋ
ਵਲ
ਮੈਂ ਵੀ ਵਧੀਆ। ਹੋਰ ਘਰੇ ਸਾਰੇ
ਦੱਸੋ?
ਵਧੀਆ ਵਧੀਆ, ਹੋਰ ਕੀ ਬਣਦਾ ਸੀ।
ਕੁਛ ਨੀ ਫਰੀ, ਤੁਸੀਂ ਦੱਸੋ ਕੀ ਕਰ ਰਹੀ ਸੀ?
ਕੁੁਛ ਨਹੀਂ, ਮੈਂ ਸਬਜ਼ੀ ਬਣਾ ਰਹੀ ਸੀ। ਮਟਰ ਪਨੀਰ
ਓਕੇ ਓਕੇ ਠੀਕ ਹੈ, ਠੀਕ ਹੈ, ਚਲੋ ਵਧੀਆ ਵਧੀਆ, ਵੈਸੇ ਇਸ ਟਾਈਮ ਤਾਂ ਦੇਖੋ ਸਾਰੇ ਹੀ ਸ਼ਾਮ ਦੀ ਰੋਟੀ ਰੋਟੀ ਸਬਜ਼ੀ ਬਣਾਉਣ ਦਾ ਟਾਈਮ ਹੁੰਦਾ
ਹਾਂਜੀ, ਹਾਂ।
ਤੁਹਾਨੂੰ ਆਵਾਜ਼ ਸਹੀ ਆ ਰਹੀ ਹੈ ਨਾ?
ਹਾਂਜੀ ਹਾਂਜੀ ਹਾਂਜੀ, ਵਧੀਆ ਆ ਰਹੀ ਹੈ ਜੀ, ਠੀਕ ਆ ਰਹੀ ਹੈ।
ਠੀਕ ਹੈ ਠੀਕ ਹੈ, ਚਲੋ ਆਪਾਂ ਟੋਪਿਕ ਤੇ ਗੱਲ ਕਰ ਦਿੰਦੇ ਆਂ, ਫਿਰ
ਹਾਂਜੀ ਹਾਂਜੀ, ਹਾਂਜੀ ਹਾਂਜੀ।
ਦੇਖੋ ਅੱਜ ਕੱਲ ਮਹਿੰਗਾਈ ਕਿੰਨੀ ਹੋ ਚੁੱਕੀ ਆ, ਨਾ ਕੋਈ ਵੀ ਸਬਜ਼ੀ ਲਗਾ ਲੋ, ਆਪਾਂ ਸਬਜ਼ੀਆਂ ਖਰੀਦਦੇ ਹਾਂ।
ਹਾਂਜੀ ਹਾਂ, ਹਰੇਕ ਚੀਜ਼ ਤੇ ਟੈਕਸ ਪੈਣ ਲੱਗ ਗਿਆ ਨਾ, ਤਾਂ ਕਰਕੇ
ਹਾਂਜੀ ਹਾਂਜੀ, ਹੁਣ ਰਿਚਾਰਜ ਲਗਾਾਲੋ ਫੋਨ ਦੇ ਦੇਖਲੋ ਪਹਿਲਾਂ ਕਿਥੇ ਦੋ ਸੌ ਰੁਪਆ ਸੀ, ਇੱਕ ਸੌ ਨੜਿਨਵੇਂ, ਫਿਰ ਦੋ ਸੌ ਨੜਿਨਵੇਂ, ਢਾਈ ਸੌ ਹੁਣ ਸਾਢੇ ਤਿੰਨ ਸੌ ਹੋ ਗਿਆ, ਦੇਖ ਲੋ ਅਗਰ ਆਪਾਂ ਨੂੰ ਵਧੀਆ ਚਾਹੀਦਾ ਤਾਂ ਦੇਖੋ ਹੋਰ ਵੀ ਮਹਿੰਗਾ ਕਿੰਨਾ
ਹਾਂਜੀ, ਮੈਂ ਹਜੇ ਦੋ ਤਿੰਨ ਦਿਨ ਹੀ ਹੋਏ ਨੇ, ਹੁਣੇ ਹੀ ਰਿਚਾਰਜ ਕੀਤਾ ਸੀਗਾ। ਮੈਂ ਮੈਨੂੰ ਲੱਗਦਾ ਮੇਰਾ ਸ ਸਾਢੇ ਨੌ ਸੌ ਤਕਰੀਬਨ ਹੋਇਆ ਹੈਗਾ।
ਅੱਛਾ ਅੱਛਾ।
ਹਾਂ ਤਿੰਨ ਮਹੀਨਿਆਂ ਦਾ ਸਾਢੇ ਨੌ ਸੌ ਦੇ ਵਿੱਚ, ਪਹਿਲਾਂ ਛੇ ਸੌ ਦੇ ਵਿੱਚ ਸਾਡ ਸਾਢੇ ਛੇ ਸੌ ਦੇ ਵਿੱਚ ਆਰਾਮ ਨਾਲ ਹੋ ਜਾਂਦਾ ਸੀਗਾ
ਪਹਿਲਾਂ ਇੰਨੇ ਦਾ ਹੀ ਹੁੰਦਾ ਸੀ, ਹੁਣ ਦੇਖੋ ਕੁਛ ਆਪਾਂ ਨੂੰ ਅਨਲਿਮਟਡ ਚਲਾਉਣ ਦੀ ਜ਼ਰੂਰਤ ਹੁੰਦੀ ਆ ਹਨਾ। ਸਾਢੇ ਨੌ ਸੌ, ਕਈਆਂ ਦਾ ਤਾਂ ਹੋਰ ਵੀ ਮਹਿੰਗਾ ਦੇਖੋ। ਅਗਰ ਦੇਖਿਆ ਜਾਵੇ, ਤੇ ਦੇਖਲੋ ਸਪੀਡ ਅੱਜ ਤ
ਜੇ ਆਪਾਂ ਟੂ ਜੀ ਬੀ ਵਾਲਾ ਕਰਦੇ ਹਾਂ, ਫਿਰ ਹਜ਼ਾਰ ਤੱਕ ਜਾਂਦਾ
ਹਾਂਜੀ ਹਾਂਜੀ।
ਫਿਰ ਹਜ਼ਾਰ ਦਾ ਪੈਂਦਾ ਹੈਗਾ।
ਹਾਂ ਦੇਖਲੋ ਅਸੀਂ ਵੀ ਕਰਦੇ ਹਾਂ, ਵੀ ਅਸੀਂ ਅਨਲਿਮਟਿਡ ਦਾ ਹੀ ਕਰਦੇ ਹਾਂ, ਵੀ ਦੋ ਜੀ ਬੀ ਨਾਲ ਫਾਈਵ ਜੀ ਕਰਕੇ ਤਾਂ ਉਹ ਸਾਢੇ ਤਿੰਨ ਸੌ ਦਾ ਹੀ ਪੈਂਦਾ। ਉਹੀ ਆ ਵੀ ਜੇ ਆਪਾਂ ਤਿੰਨਾਂ ਦਾ ਕਰਦੇ ਹਾਂ ਤਾਂ ਨੌ ਸੌ ਤੋਂ ਉੱਪਰ ਜਾਂਦਾ।
ਠੀਕ ਹੈ ਤੁਸੀਂ ਮੰਥਲੀ ਕਰਦੇ ਹੋ?
ਹਾਂਜੀ, ਕਦੇ ਕਦੇ ਮੰਥਲੀ, ਕਈ ਵਾਰ ਤਿੰਨ ਮਹੀਨਿਆਂ ਦਾ।
ਹ। ਜਿਹੜਾ ਆਪਾਂ ਤਿੰਨ ਮਹੀਨੇ ਦਾ ਕਰਦੇ ਹਾਂ। ਉਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਪ੍ਰੋਫਿਟ ਹੋ ਜਾਂਦਾ, ਜਿਹੜਾ ਆਪਾਂ ਕੱਲਾ ਸਿੰਗਲ ਸਿੰਗਲ ਕਰਦੇ ਹਾਂ, ਉਹਦੇ ਵਿੱਚ ਆਪਣੇ ਥੋੜ੍ਹੇ ਪੈਸੇ ਵੱਧ ਲੱਗ ਜਾਂਦੇ ਨੇ।
ਹਾਂਜੀ ਹਾਂਜੀ, ਤਿੰਨ ਮਹੀਨਿਆਂ ਵਾਲਿਆਂ ਚ ਇਹ ਆ ਵੀ ਆਪਣਾ ਸੌ ਰੁਪਇਆ ਬਚ ਜਾਂਦਾ।
ਹਾਂਜੀ, ਹਾਂ, ਬਸ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈਗਾ‌।
ਹਾਂਜੀ ਹਾਂਜੀ, ਉਹ ਸਾਢੇ ਨੌ ਸੌ ਦਾ ਹੋ ਜਾਂਦਾ ਫੇਰ ਇਹ ਆਪਣਾ।
ਹਾਂਜੀ ਹੁਣ ਤੇ ਕੋਈ ਵੀ ਚੀਜ਼ ਲੈ ਲਓ ਚਾਹੇ
ਪਰ ਜੇ ਇਕੱਲੀ ਕਾਲ ਦਾ ਦੇਖੀਏ ਤਾਂ ਜੀਓ ਉਹ ਸਾਢੇ ਚਾਰ ਸੌ ਦਾ ਤਿੰਨ ਮਹੀਨਿਆਂ ਦਾ, ਕੱਲੀ ਕੋਲਿੰਗ ਲਈ, ਪਰ ਉਹ ਚ ਡਾਟਾ ਨੀ ਹੈਗਾ, ਸਿਰਫ ਕੱਲੀ ਕੋਲਿੰਗ।
ਠੀਕ ਹੈ, ਫਿਰ ਇਕੱਲੀ ਕੋਲਿੰਗ ਦੇ ਵਿੱਚ ਜਿਹੜਾ ਆਪਾਂ ਨੂੰ ਵੈਲਡਿਟੀ ਮਿਲਦੀ ਆ, ਉਹ ਵੀ ਵਿੱਚ ਹੀ ਹੋਣੀ ਹੈ, ਕੌਣ ਨਹੀਂ ਹੁੰਦੀ।
ਕੋਲ ਕਾਲ ਇਹਦੀ ਹੁੰਦੀ ਆ ਵੀ ਨੈੱਟ ਨੀ ਆਪਾਂ ਨੂੰ ਯੂਜ ਕਰਨ ਲਈ ਮਿਲਦਾ, ਸਿਰਫ ਦੋ ਜੀਬੀ ਹੀ ਮਿਲੂਗਾ ਉਹ ਚ ਤਾਂ ਨੈੱਟ, ਤੇ
ਜਦੋਂ ਮਰਜ਼ੀ ਯੂਜ ਕਰ ਲਈਏ ਬਸ। ਠੀਕ ਹੈ, ਮਤਲਬ ਜਦੋਂ ਮਰਜ਼ੀ ਯੂਜ਼ ਕਰੀਏ ਦੋ ਜੀ ਵੀ ਮਿਲੋ,
ਹਾਂ ਉਹ ਤਾਂ ਤੁਹਾਨੂੰ ਪਤਾ ਦੋ ਜੀ ਬੀ ਤਾਂ ਅੱਜ ਕੱਲ੍ਹ ਇੱਕ ਦਿਨ ਚ ਲੱਗ ਜਾਏਗੀ।
ਹਾਂ ਬਸ ਜੇ ਆਪਾਂ ਕੋਈ ਚੀਜ਼ ਡਾਊਨਲੋਡ ਤੇ ਲਗਾਤੀਏ, ਮੰਨ ਲਓ ਇੱਕ ਘੰਟੇ ਦੀ ਖੇਡ ਹੈ।
ਹਾਂਜੀ ਹਾਂਜੀ।
ਕਹਿਣਗੇ ਦੋ ਜੀਵਿ ਤਾਂ ਆਰਾਮ ਨਾਲ ਜਾਂਦੀ ਜਾਂਦੀ ਹੈ।
ਹਾਂਜੀ ਹਾਂਜੀ।
ਇਹ ਸਾਰਾ ਕੁਛ ਮਹਿੰਗਾਈ ਕਾਰਨ ਹੀ ਹੁੰਦਾ ਪਿਆ, ਪਹਿਲਾਂ ਰਿਚਾਰਜ ਕਰਵਾਉਂਦੇ ਸੀਗੇ ਬਿਲਕੁਲ ਸਸਤੇ ਹੋ ਜਾਂਦੇ ਸੀਗੇ, ਟੋਕ ਟਾਈਮ ਵੀ ਪਹਿਲਾਂ ਮਿਲਦੇ ਹੁੰਦੇ ਸੀਂ।
ਹਾਂਜੀ ਹਾਂਜੀ, ਪਹਿਲਾਂ ਤਾਂ ਦੇਖੋ ਮੈਸੇਜ ਆ ਵੀ ਜਾਂਦਾ ਸੀ। ਟੈਕਸਟ ਮੈਸੇਜ ਵੀ ਅਗਰ ਨੈਟ ਨੀ ਹੈਗਾ, ਹੁਣ ਨੀ ਦੇਖੋ ਆਉਂਦਾ।
ਹਾਂਜੀ, ਹਾਂ ਨਹੀਂ ਹੁਣ ਤੇ ਫ਼ੋਨ ਦੇ ਵਿੱਚ ਰਿਚਾਰਜ ਕਰਨਾ ਪੈਂਦਾ, ਫੇਰ ਆਪਾਂ ਨੇ ਕੋਈ ਓ ਟੀ ਪੀ
ਤੂੰ ਹੁਣ ਮੇਰੀ ਜੋ ਸਿਮ ਸੀ, ਮੈਨੇ ਫਿਰ ਮੈਨੂੰ ਇ ਡਾਟਾ ਕਰਨਾ ਪਿਆ ਸੀ ਨਾ, ਉਹ ਚ ਮੈਨੂੰ ਮੈਸੇਜ ਚਾਹੀਦਾ ਸੀਗਾ, ਇਸ ਕਰਕੇ
ਠੀਕ ਹੈ।
ਵੀ ਪਹਿਲਾਂ ਤਾਂ ਚਲੋ ਟੈਕਸ ਮੈਸੇਜ ਵੀ ਐਵੇਂ ਆ ਜਾਂਦੇ ਸੀਗੇ। ਹੁਣ ਦੇਖੋ ਵੀ ਪਹਿਲਾਂ ਚਲੋ ਸਿੰਮਾਂ ਦੇ ਹਿਸਾਬ ਨਾਲ ਆ, ਜਿਵੇਂ ਹੁਣ ਸਿੰਮਾ ਆਪਣੀ ਆਪਣੀ ਕੱਢੀ ਜਾਂਦੀ ਆ ਕੰਪਨੀ। ਉਹ ਹਿਸਾਬ ਨਾਲ ਮਹਿੰਗਾ ਕਰੀ ਜਾਂਦੀ ਆ।
ਹਾਂਜੀ ਹਾਂਜੀ, ਹਾਂ ਨਹੀਂ ਪਹਿਲਾਂ ਤਾਂ ਐਵੇਂ ਹੁੰਦਾ ਸੀਗਾ ਕਿ ਮਤਲਬ ਜ ਕੋਈ ਰਿਚਾਰਜ ਨਹੀਂ ਵੀ ਕਰਵਾਉਂਦਾ ਸੀ ਨਾ, ਤੇ ਫੋਨ ਤੇ ਸਿਮ ਏਦਾਂ ਹੀ ਪਈ ਰਹਿੰਦੀ ਸੀ, ਮਤਲਬ ਚੱਲੀ ਜਾਂਦੀ ਸੀ, ਹੁਣ ਤਾਂ ਮਹੀਨੇ ਤੋਂ ਬਾਅਦ ਬੰਦ ਹੋ ਜਾਂਦੀ ਹੈ।
ਉਹਦੀ ਬੰਦ ਹੋ ਜਾਂਦੀ ਹੈ, ਦੇਖੋ ਤੁਹਾਨੂੰ ਪਤਾ ਵੀ ਸਿਮ ਚ ਇਹ ਆਪਾਂ ਨੇ ਕੋਈ ਪੁਰਾਣੀ ਚਲਾਰਕੀ ਆ ਜਾਂ ਨਵੀਂ ਰੀ ਚਲਾਣੀਆਂ ਦੋਨੋਂ ਪੈਂਦੀਆਂ ਨੇ, ਕਿਉ ਕਿਉਂਕਿ ਆਪਣਾ ਡ ਟਾ ਜਾਂ ਆਪਾਂ ਨੇ ਨੰਬਰ ਵਗੈਰਾ ਦੋਨੋ ਦਿੱਤੇ ਹੁੰਦੇ। ਨੇ ਨਾ ਬੈਂਕਾਂ ਵਗੈਰਾ ਚ ਤਾਂ ਪੁਰਾਣੇ ਹੀ ਚੱਲਦੇ ਨੇ ਦੇਖਲੋ,
ਹਾਂਜੀ।
ਇਸ ਕਰਕੇ।
ਸਹੀ ਗੱਲ ਹੈ, ਤੁਹਾਡੀ।
ਹਾਂਜੀ ਹਾਂਜੀ, ਵੀ ਉਹ ਤਾਂ ਕੰਪਨੀ ਵਾਲੇ ਆ ਜਿਵੇਂ। ਪਹਿਲਾਂ ਪੋਰਟ ਆ ਗਿਆ ਸੀ। ਪੋਰਟ ਕਰਵਾ ਲੂ ਜੀ ਫਰੀ ਚ੍ ਲੋਕ ਕਰਵਾ ਲੈਂਦੇ ਸੀ। ਸੀਗੇ ਲਗਾ ਲਓ ਹੁਣ ਨਹੀਂ, ਹੁਣ ਤਾਂ ਰਿਪੋਰਟ ਵੀ ਕਰਾਣੀਆਂ ਮੈਂ ਪਹਿਲਾਂ ਸੋਚਦੀ ਸੀ, ਤਿੰਨ ਸੌ ਰੁਪਇਆ ਹੀ ਲੱਗਣਾ ਸੌ ਕਰਾਈ ਦਾ ਦੋ ਸੌ ਦਾ ਵਿੱਚ ਰਿਚਾਰਜ। ਉੱਥੇ ਪਹੁੰਚ ਜਾਂਦੀ ਆ ਗੱਲ, ਤਾਂ ਦੇਖੋ ਕਿਉਂਕਿ ਇੰਨੀ ਮਹਿੰਗਾਈ ਹੋ ਚੁੱਕੀ ਕਿਆ,
ਪਹਿਲਾਂ ਜੋ ਆਪਾਂ ਸਿੰਮ ਵਗੈਰਾ ਲੈਂਦੇ ਵੀ ਸੀ ਨਾ, ਤਾਂ ਉਹ ਠੀਕ ਰੇਟ ਤੇ ਆਪਾਂ ਨੂੰ ਮਿਲਦਾ ਸੀ। ਜਾਂਦੀ ਸੀ ਜਿਵੇਂ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀ ਨਾ, ਸੌ ਰੁਪਏ ਦੀ ਡੇਢ ਸੌ ਰੁਪ ਦੇ ਆਰਾਮ ਨਾਲ ਸਿੰਮ ਦੇ ਜਾਂਦੇ ਸੀਗੇ ਤੇ ਹੁਣ ਮੈਂ ਆਪਣੇ ਕੰਮ ਵਾਸਤੇ ਨਿਊ ਸਿੰਮ ਲੈ ਕੇ ਆਈ ਸੀ ਓਨਲੀ ਕੰਮ ਵਾਸਤੇ ਲੈ ਕੇ ਆਈ ਸੀ।
ਹੁਣ ਤਾਂ ਤੁਸੀਂ ਇਹ ਲਗਾ ਲੋ, ਜੇ ਲਗਾ ਨੇ ਆਪਾਂ ਨੇ ਕੋਈ ਆਪਣਾ ਫੋਨ ਦਾ ਲਗਾ ਲਓ। ਕੋਈ ਆਪਣਾ ਚਾਰਜ ਨੀ ਹੋ ਰਿਹਾ, ਜੈਕ ਵਗੈਰਾ ਹੁਣ ਤਾਂ ਉਹ ਵੀ ਢਾਈ ਸੌ ਤਿੰਨ ਸੌ ਦਾ ਪਾਉਣ ਲੱਗ ਗੇ, ਦੇਖਲੋ ਪਹਿਲਾਂ ਐਵੇਂ ਕਦੇ ਪ੍ਰੋਬਲਮ ਆਉਂਦੀ ਨੀ ਸੀ, ਹੁਣ ਮੇਰਾ ਉਹਨੇ ਗਲਾਸ ਕਾਰਡ ਮੈਂ ਕਹਿੰਦੇ, ਤੀਜੇ ਦਿਨ ਤੋੜ ਲੈਂਦਾ, ਉਹ ਖੇਤ ਚ ਰਹਿੰਦਾ ਗੇਿਰ ਜਾਂਦਾ। ਫੋਨ ਨੂੰ, ਤੁਸੀਂ ਲਗਾ ਲਓ ਵੀ ਤੀਜੇ ਚੌਥੇ ਤਿੰਨ ਸੌ ਰੁਪਏ ਦਾ ਖਰਚਾ ਹੈ ਹੀ ਗਿਆ ਕਲਾਸ ਕਾਰਡ ਦਾ। ਫਾਲਤੂ ਦਾ ਜਾਂਦਾ ਦੇਖੋ ਜਿਹੜਾ, ਵੀ ਫੋਨ, ਪਹਿਲਾਂ ਮੇਰਾ ਜਿਵੇਂ ਫੋਨ ਖਰਾਬ ਹੋਗਿਆ ਸੀ ਦੇਖ ਲਓ। ਵੀ ਮੈਨੂੰ ਫੋਲਡਰ ਕਹਿੰਦੇ ਸੀ। ਉਹ ਦੋ ਹਜ਼ਾਰ ਰੁਪਏ ਮਾਂਗੂ ਲੱਗੂਗਾ।
ਠੀਕ ਐ।
ਵੀ ਦੇਖਲੋ ਕਿੰਨਾ ਉਹ ਹੁੰਦਾ ਵੀ ਖਰਚਾ ਹੈ ਈ ਐ ਨਾ ਹਰ ਇੱਕ ਚੀਜ਼ ਦਾ। ਹੁਣ ਅਰ ਇਹੋ ਜਿਹੀਆਂ ਚੀਜ਼ਾਂ ਦੇ ਤਾਂ ਅਗਲੇ ਨੇ ਜਿੰਨੇ ਮੰਗਲੇ ਦੇਖੋ ਆਪਾਂ ਨੂੰ ਦੇਣੇ ਪੈਂਦੇ ਨੇ। ਕਿਉਂਕਿ ਅਪਾਂ ਨੂੰ ਪਤਾ ਈ ਨੀ ਹੁੰਦਾ। ਦਾ ਹਨਾ ਵੀ ਅਪਾ ਕਿਹੜਾ ਇਹਦੇ ਵਿਚ ਆ ਲਗਾ ਲਓ। ਅਈ ਤਾਂ ਅਪਾਂ ਤੋਂ ਜਿੰਨੇ ਮੰਗ ਲਏ, ਓਨੇ ਆਪਾਂ ਨੂੰ ਦੇਣੇ ਪੈਣਗੇ।
ਹਾਂਜੀ ਹਾਂ ਨਾ ਸਈ ਗੱਲ ਐ ਤਾਡੀ। ਮੈਂ ਹੁਣੇ ਆਪਣੇ ਕੰਮ ਕਰਨ ਵਾਸਤੇ ਸਿਮ ਲੈ ਕੇ ਆਈ ਸੀ। ਸਿਰਫ ਮਤਲਬ ਕੰਮ ਵਾਸਤੇ ਹੀ ਰੱਖੀ ਹੋਈ ਐ ਉਹ ਸਿਮ। ਮੈਨੂੰ ਸਾਢੇ ਤਿੰਨ ਸੌ ਦੀ ਸਿਮ ਦਿੱਤੀ ਸੀ ਉਹਨਾਂ ਨੇ।
ਹਾਂਜੀ, ਐਈ ਮੈਂ ਵੀ ਲਿਆ ਸੀ ਨਾ ਨਵਾਂ ਨੰਬਰ ਇੱਕ। ਮੈਨੂੰ ਚਲੋ ਜਰੂਰਤ ਸੀ ਬੈਂਕ ਕ ਵਗੈਰਾ ਲਈ ਆਪਣਾ ਹਨਾ ਵੀ, ਚਲੋ ਇੱਕ ਅਕਾਊਂਟ ਨਾਲ ਕਾਨੂੰ ਚਲਾਣਾ ਨੰਬਰ।
ਹਾਂਜੀ। ਹਾਂਜੀ, ਹੁਣ ਤਾਂ ਹਰੇਕ ਚੀਜ਼ 'ਚ ਮਹਿੰਗੀ ਹੋ ਗਈ ਏ।
ਹਾਂਜੀ-ਹਾਂਜੀ। ਮਹਿੰਗਾਈ ਬਹੁਤ ਹੋ ਚੁੱਕੀ ਨਾ ਅੱਜ ਕੱਲ੍ਹ ਅਗਰ ਦੇਖਿਆ ਜਾਵੇ।
ਹਾਂਜੀ-ਹਾਂਜੀ ਹਾਂ। ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਐ। ਜੇ ਆਪਾਂ ਨੋਰਮਲੀ ਅਪਾ ਕੋਈ ਚੀਜ਼ ਵੀ ਲੈ ਕੇ ਆਣੇ ਆ ਨਾ ਕੋਈ ਫਰਨੀਚਰ ਦਾ ਸਮਾਨ ਵੀ ਉਹ ਤੇ ਅਗਲੇ ਨਾ ਕਹਿ ਦਿੰਦਾ ਕਿ ਇੰਨੇ ਪਰਸੈਂਟ ਸਾਡਾ ਟੈਕ ਸੇ। ਐਨੇ ਪ੍ਰਸੈਂਟ ਸਾਨੂੰ ਟੈਕਸ ਲੱਗਿਆ।
ਹਾਂਜੀ-ਹਾਂਜੀ। ਮਹਿੰਗਾਈ ਲੈਪਟੋਪ ਪਹਿਲਾਂ ਮੈਨੇ ਠੀਕ ਕਰਾਇਆ ਸੀ।
ਠੀਕ ਹੈ।
ਉਹ ਤੇ ਵੀ ਦੇਖਲੋ, ਐਨੇ ਪੈਸੇ ਲੱਗੇ ਸੀਗੇ ਮੇਰੇ। ਵੀ ਦੇਖਲੋ ਮਹਿੰਗਾਈ ਕਿੰਨੀ ਹਾਂਜੀ-ਹਾਂਜੀ। ਮਹਿੰਗਾਈ ਵੀ ਦੇਖੋ ਬਹੁਤ ਹੋ ਚੁੱਕੀ ਆ ਹਨਾ। ਵੀ ਅਪਾ ਦੇਖੋ ਜੇ ਬੱਚਤ ਕਰਦੇ ਆ ਬੱਚਤ, ਆਪਣੇ ਤੋਂ ਹੁੰਦੇ ਨੀ ਜਿੰਨੀ ਕ ਅਪਾ ਕਮਾਨੇ ਆ ਅਪਣੇ ਈ ਲੱਗ ਜਾਂਦਿਆ।
ਅ ਨਈ। ਅਪਾ ਖਾਣ ਪੀਣ-ਪੀਣ ਵਾਲੀਆਂ ਚੀਜ਼ਾਂ ਤੇ ਬੱਚਤ ਕਰ ਲਾਂਗੇ ਜ ਫਰੂਟ ਤੇ ਜਾਂ ਸਬਜ਼ੀਆਂ ਵਗੈਰਾ ਤੇ। ਬਾਕੀ ਜਿਹੜੀ ਕੋਈ ਚੀਜ਼ ਆਪਾਂ ਘਰ ਵਾਸਤੇ ਲੈਣੀ ਆ।
ਆਪਾਂ ਛੇਤੀ-ਛੇਤੀ ਰੈਸਟੋਰੈਂਟ 'ਚ ਨੀ ਬਹਿ ਕੇ ਖਾਂਦੇ, ਜਿਵੇਂ ਹੁਣ ਸਿਰਫ ਮੇਰੀ ਫਰੈਂਡ ਜਦੋ ਬਡੇ ਸੀ ਉਹਦਾ, ਉਦੋਂ ਅਸੀਂ ਉਦੋਂ ਰੈਸਟੋਰੈਂਟ 'ਚ ਬਹਿ ਕੇ ਖਾਧਾ, ਵੀ ਚੱਲ, ਥੋੜਾ ਵਧੀਆ ਵਾਲੇ 'ਚ ਤੇ ਵੀ ਚੱਲ ਹਨਾ ਵੀ ਬਡੇ ਆ ਚਲੋ। ਓਦਾਂ, ਦੇਖਲੋ ਹੁਣ ਉੱਥੇ ਗੋਲ ਗੱਪ ਪੇ ਅਪਾ ਨੂੰ, ਸੌ ਡੇਢ ਸੌ ਦੀ ਪਲੇਟ ਦਿੱਤੀ ਅੰਦਰ। ਗੋਲ ਗੱਪੇ ਉਹੀ ਛੇ ਸੀ।
ਠੀਕ ਐ। ਦਹੀਂ ਵਾਲੇ ਖਾਧੇ ਸੀਗੇ?
ਹਾਂਜੀ, ਜਿਵੇਂ ਗੋਪਾਲ ਸਵੀਟਸ ਹੋ ਗਿਆ, ਲਗਾ ਲਓ।
ਅਪਣੇ, ਮੈਨੂੰ ਲੱਗਦਾ ਬਾਹਰ ਤਕਰੀਬਨ ਸੱਠ ਜਾਂ ਸੱਤਰ ਰੁਪਏ ਦੀ ਪਲੇਟ ਦਿੰਦੇ ਨੇ।
ਅ, ਹਾਂ ਸਿੰਪਲ। ਆਪਾਂ ਨੇ ਸਿੰਪਲ ਖਾਣੇ ਉਹ ਤਾਂ ਤੁਹਾਨੂੰ ਪਤਾ ਰੇਹੜੀਆਂ 'ਚੋਂ ਸੌ ਰੁਪਏ ਦੇ ਜਿੰਨੇ ਮਰਜ਼ੀ ਖਾ ਲੈਂਦੇ ਆ। ਆਪਾ, ਪਰ ਅਪਾ ਨੂੰ ਇਹ ਹੋ ਗਿਆ ਵੀ ਬੈਠ ਕੇ ਤੁਹਾਨੂੰ ਪਤ ਤਾ ਅਗਲਾ ਖਰਚਾ ਤਾਂ ਪੂਰਾ ਕੱਢੂਗਾ ਈ। ਜਦੋਂ ਆਪਾਂ ਬੈਡ
ਹਾਂ ਬੈਠਣ ਦਾ, ਹਾਂਜੀ ਹਾਂ ਬੈਠਣ ਦੀ ਫੀਸ ਵਗੈਰਾ ਲੈ ਲੈਂਦੇ ਨੇ ਉਹ।
ਹਾਂਜੀ। ਉਹਨਾਂ ਨੂੰ ਵੀ ਪੂਰਾ ਦੇਖਲਓ ਉਹ ਕਰਦੇ ਨੇ, ਵੀ ਉੱਥੋਂ ਜਦੋਂ ਅਸੀਂ ਲਾਏ ਲਾ ਲਓ ਹੁਣ ਜਿਵੇਂ ਮੈਂ ਕਦੇ ਜਾਣੀ ਆ। ਫੇਰ ਮੈਂ ਰੈਸਟੋਰੈਂਟ ਚ ਨੀ ਨਾ ਬਹਿ ਕੇ ਖਾਂਦੀ ਕੱਲੀ। ਇਹ ਹੁੰਦਾ ਵੀ ਲੈ ਆਪਾਂ ਸੌ ਡੇਢ ਸੌ ਦਾ ਉੱਥੇ ਖਾਂਵਾਂਗੇ, ਰੱਜ ਆਪਾਂ ਨੂੰ ਫੇਰ ਵੀ ਨੀ ਆਣਾ। ਦੇਣੇ ਤਾਂ ਛੇ ਈ ਨੇ। ਉਹੀ ਆਪਾਂ ਬਾਹਰ ਜਿੰਨੇ ਮਰਜ਼ੀ ਖਾਲੋ।
ਹਾਂ ਰੇਹੜੀ ਤੇ ਵਿਲ ਕੇ ਖਾ ਲੈਣੇ ਖੜ ਕੇ ਖਾ ਲੈਣੇ ਹਾਂ ਜਾਂ ਫਿਰ ਅਸੀਂ ਤੇ ਘਰ ਈ ਲੈ ਆਣੇ ਆ ਘਰ ਆਪਣਾ ਫਰੈਸ਼ ਹੋ ਕੇ ਨਾ
ਹਾਂਜੀ। ਅਸੀਂ ਵੀ ਦੇਖੋ ਵੀ ਮੇਰਾ ਬ੍ਰਦਰ ਰਾਤ ਨੂੰ ਰਾਤ ਨੂੰ ਈ ਲੈ ਕੇ ਆਂਦਾ। ਦੀਨੇ ਦਸ ਤੀ ਵੈਸੇ ਬਹੁਤ ਘੱਟ ਮੰਗਾਇਆ। ਦਿਨੇ ਦਾ ਅਸੀਂ ਵੈਸੇ ਮੰਗਾਂਦੇ ਨੀ। ਦਿਨੇ ਤਾਂ ਅਸੀਂ ਜਿਵੇਂ ਨਮਕੀਨ ਵਗੈਰਾ ਲਿਆ ਕੇ ਰੱਖ ਲੈਂਦੇ ਹਾਂ, ਵੀ ਜਿਹਨੇ ਚਲੋ ਖਾਣੀ ਹੋਵੇ ਬਿਸਕਿਟ ਵਗੈਰਾ ਜੋ ਵੀ। ਵੀ ਇਹੋ ਜਿਹੀ ਚੀਜ਼ ਗੋਲ ਗੱਪੇ। ਤੇ ਹੋ ਗਏ ਜਾਂ ਕੁਛ ਮੰਗਵਾਉਣਾ ਤਾਂ ਉਹ ਅਸੀਂ ਰਾਤ ਨੂੰ ਹੀ ਲਿਆਦੇ ਹਾਂ ਵੀ ਚਲੋ ਸਾਰੇ ਹੁੰਦੇ ਆ ਡੈਡੀ ਹੁਣੀ ਵੀ। ਇਸ ਕਰਕੇ ਵੀ ਚਲੋ ਸਾਰੇ ਖਾ ਲੈਂਦੇ ਨੇ ਫੇਰ।
ਹਾਂਜੀ ਹਾਂ, ਨਾ ਸਹੀ ਗੱਲ ਹੈ ਤੁਹਾਡੀ।
ਤਾਂ ਹੋ ਜਾਂਦਾ, ਉਵੇਂ ਨੀ ਅਸੀਂ ਵੀ ਦਿਨੇ‌ ਨੀ ਖਾਂਦੇ। ਹਾਂਜੀ ਹਾਂਜੀ।
ਬਸ ਉਹ ਉੱਥੇ ਬੈਠਣ ਦੇ ਪੈਸੇ ਲੈ ਲੈਂਦੇ ਨੇਗੇ਼।
ਹਾਂਜੀ ਉੱਥੇ ਬਹੁਤ ਲੱਗਦੇ ਨੇ, ਜਿਵੇਂ ਹੁਣ ਫੇਮਸ ਗੱਲ ਕਈ ਹੁੰਦੇ ਨੇ। ਜਿਵੇਂ ਹੁਣ ਸਾਡੇ ਇੱਧਰ ਨਾ, ਮੈਂ ਦੱਸਿਆ ਗੋਪਾਲ ਸਵੀਟਸ ਹੋ ਗਏ।
ਵੀ ਗੱਲ ਕਰੀਏ ਨਾ ਵੈਸੇ ਮਿਠਾਈ ਦੀ ਵੀ ਗੱਲ ਕਰੀਏ ਅਗਰ ਆਪਾਂ ਬਾਜ਼ਾਰ ਦੇ ਵਿੱਚੋਂ ਲੈਂਦੇ ਹਾਂ। ਤਾਂ ਉਹ ਥੋੜੀ ਜਿਹੀ ਠੀਕ ਦੇ‌ ਦਿਦੇ, ਜਿੱਥੇ ਕਾਫੀ ਸਾਰੇ ਸ਼ੋਪਸ ਹੋਣ ਉੱਥੇ ਠੀਕ ਦੇ ਦਿੰਦੀ।
ਹਾਂ ਜਿਵੇਂ ਹੁਣ ਅਲੱਗ ਅਲੱਗ ਬਣੇ ਹੋਏ ਨੇ, ਮੈਂ ਤੁਹਾਨੂੰ ਦੱਸਿਆ ਸੀ। ਸਵੀਟਸ ਦੇ ਨਾਮ ਅਲੱਗ ਅਲੱਗ।
ਹਾਂਜੀ।
ਤਾਂ ਕਰਕੇ ਵੀ ਸਾਰਿਆਂ ਤੇ ਅਲੱਗ ਅਲੱਗ ਉਹ ਆ ਦੇਖੋ।
ਹਾਂਜੀ ਹਾਂ।
ਸਭ ਦਾ ਆਪਣਾ। ਹੁਣ ਆਪਣਾ ਰੇਟ ਹੁੰਦਾ, ਪਰ ਵੀ ਜਿਆਦਾ ਹੀ ਮਹਿੰਗਾਈ ਹੋ ਗਈ, ਪਹਿਲਾਂ ਇੰਨੀ ਵੀ ਨੀ ਸੀ। ਪਹਿਲਾਂ ਜੀ ਆਮਦਨ ਘੱਟ ਸੀ ਪਰ ਇੰਨਾ ਖਰਚਾ। ਖਰਚਾ ਨੀ ਸੀ, ਹੁਣ ਆਮਦਨ ਵੀ ਵਾਧੂ ਆ ਪਰ ਹੁਣ ਖਰਚਾ ਹੀ ਆਮਦਨ ਤਾਂ ਬਸ।
ਉਸ ਤੋਂ ਡਬਲ ਹੋ ਗਿਆ, ਖ਼ਰਚਾ ਉਸ ਤੋਂ ਡਬਲ ਹੋ ਗਿਆ। ਜਿੰਨਾ ਆਪਾਂ ਕਮਾ ਰਹੇ ਹਾਂ, ਨਾ ਆਪਣਾ ਖਰਚਾ ਉਸ ਤੋਂ ਵੱਧ ਹੋ ਗਿਆ।
ਹਾਂਜੀ ਹਾਂਜੀ, ਉਸ ਤੋਂ ਜ਼ਿਆਦਾ ਹੀ ਹੋ ਗਿਆ ਦੇਖੋ।
ਹਾਂਜੀ ਹਾਂ, ਸਹੀ ਗੱਲ ਹੈ ਤੁਹਾਡੀ। ਮਹਿੰਗਾਈ ਦੇ ਨਾਲ ਨਾਲ ਆਪਣੇ ਖਰਚੇ ਵੀ ਵਧੀ ਜਾਂਦੇ ਨੇ, ਜਿਵੇਂ ਪਹਿਲਾਂ। ਕੋਈ ਸਾਧਨ ਨਹੀਂ ਸੀਗਾ ਨਾ ਕਮਾਈ ਦਾ ਕੋਈ ਲੋਕ ਜੋਬ ਵਗੈਰਾ ਨਹੀਂ ਸੀ ਕਰਦੇ। ਉਦੋ ਪੈਸੇ ਵੀ ਘੱਟ ਚੱਲਦੇ ਸੀ। ਪੰਜ ਰੁਪਏ ਦਸ ਰੁਪਏ ਆਰਾਮ ਨਾਲ ਚੱਲਦੇ ਸੀ, ਹੁਣ ਤਾਂ ਆਪਣੇ ਪੰਜ ਦਸ ਰੁਪਏ ਨੂੰ ਕੋਈ ਪੁੱਛਦਾ ਨਹੀਂ।
ਹਾਂਜੀ ਹਾਂਜੀ, ਹੁਣ ਤਾਂ ਕੋਈ ਨੀ ਪਹਿਲਾਂ ਦੇਖੋ। ਪੰਜ ਦਸ ਰੁਪਏ ਨਾਲ ਮੇਲਿਆਂ ਤੇ ਘੁੰਮ ਆਉਂਦੇ ਸੀ, ਜਿਵੇਂ ਡੈਡੀ ਹੁਣੀ ਦੱਸਦੇ ਹੁਣ ਅੱਜ ਕੱਲ੍ਹ ਕਿੱਥੇ।
ਹਾਂਜੀ ਹਾਂ, ਹੁਣ ਤਾਂ ਪੰਜ ਸੌ ਦਾ ਨੋਟ ਵੀ ਕਹਿੰਦੇ ਥੋੜ੍ਹਾ ਪੈ ਜਾਂਦਾ ਹੈ। ਹਾਂਜੀ ਹਾਂਜੀ, ਮੈਮ ਓਕੇ ਮੈਮ ਸਤਿ ਸ਼੍ਰੀ ਅਕਾਲ।